ਹੈਲੋ, ਹਾਂਜੀ ਕੀ ਹਾਲ? ਸਸ਼੍ਰੀ ਕਾਲ।
ਸਸ਼੍ਰੀ ਕਾਲ ਜੀ, ਕੀ ਹਾਲ ਜੇ?
ਬਸ ਵਦੀਆ, ਕੀ ਕਰਦੇ?
ਕੁਸ਼ ਨੀ ਜੀ ਬਸ ਫਰੀ ਜੇ ਤੁਸੀਂ ਦੱਸੋ?
ਮੈਂ ਵੀ ਬਸ ਚ, ਹਾਂਜੀ ਹੋ ਗਿਆ, ਬਸ ਬੱਚੇਆਂ ਦੀ ਪੜਾਈ। ਦਾ ਚੱਲ ਰਿਆ ਐ, ਹੋਲੀਡੇਜ਼।
ਅੱਛਾ-ਅੱਛਾ, ਕਰ ਲਿਆ ਕੰਪਲੀਟ ਤੁਆਡੀ ਬੇਟੀ ਨੇ ਵਰਕ?
ਅਜੇ ਹੋ ਰਿਆ ਆ ਅਜੇ ਕੰਪਲੀਟ, ਅ ਥੋੜੇ ਟਾਈਮ ਚ। ਕੱਲ ਤੋ ਕੰਪਲੀਟ ਕਰ ਲੇਗੀ, ਸਕੂਲਾਂ ਚ ਹੋਮਵਕ। ਵੀ ਬੋਹਤ ਜ਼ਾਦਾ ਮਿਲ ਜਾਂਦਾ ਐ ਹਨਾ?
ਹਾਂਜੀ-ਹਾਂਜੀ ਪ੍ਰੋਜੈਕਟ, ਪ੍ਰੋਜੈਕਟ ਵਰਕ ਵੀ ਕਾਫੀ ਮਿਲ ਜਾਂਦੈ ਓਦੇ ਕਰਕੇ ਥੋੜਾ ਜਾ ਹੋ ਜਾਂਦੈ। ਹੋਰ ਸੁਣਾਓ, ਘਰ, ਘਰ ਪਰਿਵਾਰ ਠੀਕ ਸਾਰੇ?
ਸਬ ਠੀਕ-ਠਾਕ ਐ, ਤੁਹਾਡੇ ਬੇਟੇ ਦਾ ਹੋ ਗਿਆ ਹੋਮਵਕ? ਕਪੜੇ ਪਰਿਵਾਰ ਸਾਰੇ ਠੀਕ ਐ।
ਹਾਂਜੀ, ਮੋਸਟਲੀ ਹੋ ਈ ਗਿਆ ਬਸ। ਹਾਂਜੀ, ਮੋਸਟਲੀ ਹੋ ਈ ਗਿਆ ਬਸ ਪ੍ਰੋਜੈਕਟ ਵਰਕ ਰੈ ਗਿਆ।
ਕਦੋਂ ਤੋਂ ਸਕੂਲ ਸਟਾਰਟ ਹੋਣੈ ਐ?
ਏਦੇ ਤੇਰਾਂ ਅ ਤੋ ਆਂ, ਮੇ ਬੀ ਗੁੜੀਆਂ ਦੇ ਛੇ ਨੂੰ ਲੱਗਣੇ ਆ ਤੇ ਏਦੇ ਤੇਰਾਂ ਨੂੰ ਆ, ਹਾਂਜੀ।
ਸਈ ਐ, ਸਈ ਐ।
ਤੁਸੀਂ ਗੇ ਨੀ ਕਿਤੇ ਘੁੰਮਨ?
ਘੁੰਮਨ ਜਾਨਾ ਏ। ਪਲੈਨ ਕਰ ਰਿਹਾ ਕਿਤੇ ਹਿਲ ਸਟੇਸ਼ਨ ਦਾ। ਐਥੇ ਤਾਂ ਬਹੁਤ ਗਰਮੀ ਹੋ ਰਹੀ ਐ ਪੰਜਾਬ ਵਿੱਚ। 'ਤੇ ਬਰਸਾਤਾਂ ਵੀ ਸ਼ੁਰੂ ਨੀ ਹੋਈਆਂ ਅਜੇ। ਤੇ ਐਟਮੋਸਫੇਅਰ ਥੋੜਾ ਹੋਟ ਹੀ ਚੱਲ ਰਿਐ, ਤਾਂ ਹੁਣ ਟਰਾਈ ਕਰ ਰੇ ਆ। ਕੀ ਕਿਤੇ ਬਾਹਰ ਘੁੰਮ ਆਈਏ, ਥੋੜਾ ਟਾਈਮ ਲਾ ਆਈਏ। ਤਾਂ ਇਜ਼ੀ ਰਹੇਗਾ, ਇੱਕ ਮਨ ਪਰਚਾਵਾਂ ਹੋ ਜਾਂਦੈ ਆ। ਮਨ ਹੋਰ ਹੋ ਜਾਂਦੈ ਆ, ਹੋਰ ਬੱਚਾ ਵੀ, ਥੋੜਾ ਇੰਜੋਏ ਕਰ ਲੈਂਦਾ ਆ।
ਹਾਂਜੀ -ਹਾਂਜੀ। ਹੋਰ, ਕਿੱਦਾਂ ਚੱਲਦੀ ਪਈ ਐ ਜੀ ਸਟੱਡੀ?
ਵਦੀਆ -ਵਦੀਆ ਚੱਲਦੀ ਆ। ਤੁਸੀਂ ਨੀ ਕਿਤੇ ਜਾਣਾ? ਹਾਂਜੀ। ਹਾਂਜੀ, ਮੈਂ ਸਕੂਲ ਚੇਂਜ ਕੀਤਾ ਆ। ਥੋੜਾ, ਮੈਨੂੰ ਸੀਗਾ ਕਿ ਸਟਡੀ? ਵਦੀਆ ਰੇਆ, ਵਦੀਆ - ਵਦੀਆ ਚੱਲਦਾ। ਟੀਚਰਸ ਪਸੰਦ ਆਈਆਂ ਐਨੂੰ, ਤਾਂ ਵਦੀਆ ਕਰ ਰਹੀ ਐ। ਅੱਛਾ ਆ। ਹੁਨ ਕਹਿ ਰਹੀ ਐ ਮੈਂ ਅ ਮੋਨੀਟਰ ਬਣਨਾ ਮੰਮਾ ਕਲਾਸ ਦੀ। ਤਾਂ ਮੈਂ ਕਿਹਾ, ਅੱਛਾ, ਆਪਣਾ ਕੰਮ ਕਰ ਅੱਛੀ ਤਰ੍ਹਾਂ। ਪੜ੍ਹ, ਇਗਜਾਮ ਦੇ, ਤਾਂ ਮੈਡਮ
ਮੈਂ ਸੋ ਸ਼ਿਰਿਆ ਦੇ ਬੱਚਿਆਂ ਨੂੰ ਨਾ ਸਕੂਲ ਦੇ ਵਿੱਚ ਯੋਗਾ, ਆਪ ਜੁਆਇਨ ਕਰਵਾਈ ਏ। ਕਿਉਂਕਿ, ਮੇਰੇ ਬੇਟੇ ਦਾ ਨਾ ਪੇਟ ਬੜਾ ਵੱਧਦਾ ਜਾਂਦਾ ਵਾ ਫਾਸਟ ਫੂਡ ਖਾ ਕੇ। ਐ ਪੈਕ ਵਗੈਰਾ ਖਾ ਲੈਦੇ ਬੱਚੇ। ਮੈਂ ਸੋਚਨੀ ਕਿ ਯੋਗਾ ਕਲਾਸਿਸ ਜੋਆਇ
ਹੂੰ, ਮੈਂ ਗਈ ਸੀ। 'ਤੇ ਮੈਂ, ਮੈ ਏਦੀ ਟੀਚਰ ਨਾਲ ਗੱਲ ਕਰਕੇ ਆਈ ਸੀਗੀ, ਡਾਂਸਿੰਗ ਐਂਡ ਯੋਗਾ ਦੀ। ਤੇ ਉਹਨਾਂ ਨੇ ਕਿਹਾ ਸੀ, ਇਹਦਾ ਨਾਮ ਲਿਸਟ ਵਿਚ ਪਾ ਦੇਣਗੇ। ਤਾਂ ਕਹਿੰਦੇ ਸੀ ਸ ਟੁਡੇ, ਲੈ ਕੇ ਆਣਾ ਆ। ਵੰਸ ਇਨਾ ਦੀ ਅ ਕੀ, ਸੈਟਰਡੇ ਤੁਸੀਂ ਆਪ ਲੈ ਕੇ ਆਣਾ, ਛੱਡਣ। ਮੈਂ ਕਿਹਾ, ਇਟਸ ਓਕੇ। ਫਿਰ ਓਧਰੋਂ ਕੋਈ ਅਂਸਰ ਨੀ ਆਇਆ। ਐਨੇ ਵੀ ਪੁੱਛਿਆ ਇੱਕ- ਦੋ ਵਾਰੀ ਆਪਣੀ ਟੀਚਰ ਨੂੰ। ਤਾਂ ਉਹਨਾਂ ਨੇ ਵੀ ਮਤਲਬ
ਤੇ ਏ ਨਾ ਉਹਨਾਂ ਦੇ ਵਿੱਚ ਕਰਵਾਂਦੇ ਆ ਖੁਦ। ਮਤਲਬ ਸੈਟਰਡੇ- ਸੰਡੇ ਨੀ ਹੁੰਦੀ ਇੰਨਾਂ ਦੀ ਕਲਾਸ। ਜਿਦਣ ਵਰਕਿੰਗ ਡੇ ਹੁੰਦਾ, ਓਦਣ ਹੀ ਕਲਾਸ ਲਗਾਂਦੇ। ਬੱਚਾ ਚਲੋ, ਵਦੀਆ। ਮਨਾ ਕਰ ਦਿੰਦਾ ਮੈਂ ਸੋਚ ਰਹੀ ਆਂ ਕਿ
ਨਹੀਂ ਨਹੀਂ ਸਹੀ ਆ ਬੱਚੇ ਦੀ ਹੈਲਥ ਅੱਛੀ ਰਹੇਗੀ ਬੱਚਾ ਥੋੜਾ ਐਕ ਐਕਟਿਵ ਰਹਿੰਦਾ ਹੈ ਨਾਲੇ ਕਿ ਇਨ ਫਿਊਚਰ ਜਦੋਂ ਬੱਚਾ
ਇਹ ਨਾ ਜਦੋਂ ਵੀ ਘਰ ਆਉਂਦਾ ਨਾ ਖੇਡ ਕੇ ਇਨੂੰ ਹੁੰਦਾ ਬਸ ਮੈਂ ਲੰਮੇ ਪੈ ਜਾ ਲੰਮੇ ਹੀ ਪੈ ਜਾ ਉੱਠਾ ਨਾ ਉੱਠਾ ਣਾ
ਇਮਿਊਨਿਟੀ ਵੀਕ ਐ ਨਾ ਬੱਚਿਆਂ ਦੀ
ਹਾਂ ਉਹੀ ਨਾ ਸਾਈਕਲਿੰਗ ਕਰਨੀ ਸਾਹੋ ਸਾਹੀ ਹੋ ਜਾਣਾ ਵੀ ਥੋੜ੍ਹਾ ਯੋਗਾ ਹੋ ਜਾਏਗਾ ਨਾ ਜਿੱਦਾਂ ਆਪਾਂ ਵੀ ਜਿੱਦਾਂ ਆਈਸ ਕਰ੍ਰੀਮ ਬੱਚਾ ਮੰਗਦਾ ਉਹ ਲੈ ਤੀ ਪੈਕੇਟ ਵਗੈਰਾ ਖਾ ਲੇ ਚਿਪਸ ਖਾ ਲੇ ਹਲਦੀ ਹੈ ਨਾ ਹਲਦੀ ਥੋੜ੍ਹੀ ਆ
ਹੂੰ ਹੂੰ ਹੂੰ ਹੂੰ ਸਹੀ ਐ ਮੈਂ ਆਪਣੇ ਬੱਚੇ ਦਾ ਥੋੜਾ ਅਵੋਇਡ ਕਰਦੀ ਆਂ ਬਾਹਰ ਦਾ ਫੂਡ ਟਰਾਈ ਕਰਦੀ ਆਂ ਕਿ ਬਸ ਕਰਾਂ ਕੀ ਘਰੇ ਬਣਾ ਕੇ ਦਵਾਂ ਬਾਕੀ ਪੈਕਟ ਫੂਡਸ ਡਾਕਟਰ ਨੇ ਮਨਾ ਕੀਤੇ ਹੋਏ ਆ ਬਿਸਕਿਟ, ਪੈਕੇਟ ਫੂਡ ਬਟ ਸਮ ਟਾਈਮ ਬੋਹਤ ਜਿੱਦ ਕਰਨ ਤੇ ਬੋਹਤ ਜਿੱਦ ਕਰਨ ਤੇ ਇਹਨੂੰ ਸਮ ਟਾਈਮ ਈ ਲੈ ਕੇ ਵੀ ਦੇਈ ਦੇ ਐ। ਤੇ ਉਹ ਓਦੀ ਹੈਲਥ ਲੀ ਅਛ
ਹੂੰ
ਹੂੰ, ਉਹੀ ਚੀਜ਼ ਐ ਨਾ ਕਿ ਬੱਚਿਆਂ ਦੀ ਹੈਲ ਦਾ ਧਿਆਨ ਰੱਖਣਾ ਬੋਹਤ ਜ਼ਰੂਰੀ ਐ। ਓ ਵੀ ਸਪੈਸ਼ਲੀ ਅੱਜ ਕੱਲ੍ਹ ਦੇ ਟਾਈਮ ਵਿੱਚ।
ਹਾਂ
ਹੋਰ ਸੁਣਾ?
ਹੋਰ ਬਸ ਠੀਕ ਠਾਕ ਆ ਤੁਸੀਂ ਕਿੱਥੋਂ ਦਾ ਪਲੈਨ ਕੀਤਾ ਘੁੰਮਨ ਜਾਨ ਦਾ।
ਆਪਾਂ ਤੇ ਨਾਨੀ ਘਰ ਈ ਜਾਵਾਗੀ ਕੱਲ ਸੋਚ ਰੀ ਆ। ਕੱਲ ਚੱਲੀਏ ਵੇਖੋ ਕੱਲ ਜਾਨੇ ਨੀ ਜਾਨੇ।
ਠੀਕ ਐ ਉਹ ਵੀ ਠੀਕ ਐ ਨਾਲੇ ਓ ਵੀ ਹੂੰ
ਮੇਰੇ ਤੋਂ ਫੋਰਨ ਆ। ਓਦੀ ਦੀ ਮੈਰਿਜ ਆ ਉਹਨੇ ਆਣਾ ਵਾ ਹੁਣ ਤੇਓਦੀ ਸ਼ੋਪਿੰਗ ਕਰਨ ਲੱਗੇ ਆ। ਤੇ ਮੰਮੀ ਮੈਨੂੰ ਰੋਜ਼ ਕਹਿ ਦਿੰਦੇ ਆ ਤੂੰ ਆਂਦੀ ਨੀ ਮੰਮੀ ਰੋਜ਼ ਕਹ ਦਿੰਦੇ ਆ ਤੂੰ ਆ ਸ਼ੋਪਿੰਗ ਕਰੀਏ-ਕਰੀਏ। ਬਸ ਗਰਮੀ ਕਰਕੇ ਨੀ ਜਾ ਹੋ ਰਿਹਾ ਕਿ ਇੱਕ ਮੇਰੀ ਥੋੜੀ ਜੀ ਪ੍ਰੋਬਲਮ ਹੋ ਗੀ ਏ। ਥੋੜ੍ਹੀ ਜੀ ਬੋ ਬੋਡੀ ਦੇ ਵਿੱਚ ਮਤਲਬ ਹੈਲਥ ਇਸ਼ੂ ਸੀਗਾ ਤੇ ਹਫ਼ਤਾ ਇੱਕ ਬਿਮਾਰ ਰਹੀ ਆ ਹੁਣ ਚਲੋ ਥੋੜਾ ਠੀਕ ਆ ਬਟ ਗਰਮੀ ਬੜੀ ਆ। ਜਾਣਾ ਕੀ ਆ, ਹਾਂਜੀ।
ਸ਼ੋਪਿੰਗ ਕਰਨੀ ਵੀ ਜ਼ੀ ਨੀ ਹੈ ਥੋੜਾ ਬਾਰਿਸ਼ ਨਾਂ ਸਟਾਰਟ ਹੋ ਜਾਣ ਫਿਰ ਵੀ ਥੋੜਾ ਨਮੀ-ਨਮੀ ਆਜੂਗੀ ਨਾ ਹਵਾ ਵਿੱਚ ਤੇ ਫੇਰ ਵੀ ਥੋੜਾ ਠੀਕ ਰਏਗਾ।
ਵੇਖਦੇ ਆ ਕੱਲ ਸ਼ਾਇਦ ਪਲੈਨ ਬਣਾਂਦੇ ਆ।
ਬਾਹਰ ਜਾਣਾ ਨਾ ਬੱਚਿਆਂ ਨੂੰ ਲੈ ਕੇ ਜ਼ਰੂਰੀ ਆ ਬੱਚੇ ਕੁੱਛ ਤਾਂ ਸਕੂਲ ਜਾ ਕੇ ਕਹ ਸਕਦੇ ਕਿੱਥੇ ਗੇ ਸੀ ਨਾਨ
ਨਾਨਕੇ ਗਏ ਹੀ ਆਪਾ ਗਏ ਸੀਗੇ ਬਾਬਾ ਬੁੱਢਾ ਸੈਬ ਗੁਰਦੁਆਰੇ ਮ ਮੱਥਾ ਟੇਕ ਕੇ ਆਏ ਆ ਸੰਡੇ ਨੂੰ ਗਏ ਹੀ। ਸ਼ਾਮ ਨੂੰ ਗਏ ਹੀ ਕੋਈ ਚਾਰ ਕੁ ਵਜੇ ਨਾਲ।
ਹਾਂ-ਹਾਂ ਸਹੀ ਐ ਬਾਬਾ ਬੁੱਢਾ ਸਾਬ ਤੇ ਜਾਨਾ ਚਾਹੀਦਾ ਆ। ਬੜੀਆਂ ਮੰਨਤਾ ਪੂਰੀਆਂ ਹੁੰਦੀਆਂ ਉਥੋ।
ਹਾਂਜੀ ਤੇ ਆਪਾਂ ਗਏ ਸੀ ਸੰਡੇ ਗਏ ਫਿਰ ਸ਼ਾਮ ਨੂੰ ਆਏ, ਚਲੋ ਏਹ ਗਰਮੀ ਐ ਨਾ ਬੱਚੇ ਓਨੂੰ ਹੈਂਡਲ ਕਰਨਾ ਬੜਾ ਔਖਾ ਇੱਕ ਅ ਜਿੱਦਾ ਫਾਦਰ ਵੀ ਨਾਲ ਹੋਣ ਮਦਰ ਵੀ ਨਾਲ ਆ ਫੇਰ ਦੋਵੇਂ ਜਣਿਆਂ ਨੂੰ ਦੋਵੇਂ ਜਣੇ ਹੈਂਡਲ ਕਰ ਲੈਂਦੇ ਬੱਚਿਆਂ ਨੂੰ। ਤੇ ਇੱਕ ਇਕੱਲਾ ਪਰਸਨ ਨਈ ਹੈਂਡਲ ਕਰ ਸਕਦਾ ਕੋਈ ਬੱਚਾ ਕੇ ਪੇਲੇ ਮੂਹ ਚੁੱਕਿਆ ਹੁੰਦਾ ਮੈਨੂੰ ਆਹ ਲੈ ਦੋ ਮੈਨੂੰ ਆਹ ਲੈ ਦੋ ਇਹਨਾਂ ਨੇ ਘੁੰਮਣਾ-ਫਿਰਨਾ ਕੀ ਆ। ਬਸ।
ਹੂੰ ਰਾਈਟ।
ਤੇ ਥੋੜਾ ਜਾ ਹੋ ਜਨ।
ਬਾਕੀ ਜਦੋਂ ਗੁਰਦੁਆਰੇ ਜਾਈਏ ਓਨਾ ਬੱਚਿਆਂ ਨੂੰ ਵੀ ਇਤਿਹਾਸ ਦੱਸਨਾ ਕਿੰਨਾ ਜ਼ਰੂਰੀ ਹੁੰਦਾ ਆ। ਕੀ ਇਸ ਗੁਰਦੁਆਰੇ ਦਾ ਕੀ ਇਤਿਹਾਸ ਸੀ। ਬਾਬਾ ਬੁੱਢਾ ਸਾਬ ਕੌਣ ਸੀਗੇ। ਸਚੀ ਮੰਮਾ ਏਦਾਂ ਸੀਗਾ?
ਹਮ
ਤੁਹਾਡਾ ਕਿ?
ਗੋਲਡਨ ਟੈਂਪਲ ਮੇਰਾ ਬੜਾ ਮਨ ਕਰਦਾ। ਨਈ ਵੱਧੀਆ ਗੱਲ ਆ ਦੱਸਣਾ ਚਾਈਦਾ, ਓਸ ਦਿਨ ਜਿੱਦਣ ਨਾ ਸ਼ਬੀਲ ਲੱਗੀ ਸੀ ਸਾਡੀ ਗਲੀ ਦੇ ਵਿੱਚ ਮੈ ਓਨੂੰ ਕਿਹਾ, ਕੈਂਦਾ ਮੱਮਾ ਸ਼ਬੀਲ ਲੱਗੀ, ਨਾਲੇ ਕੈਂਦਾ ਅੱਜ ਸ਼ਹੀਦੀ ਦਿਹਾੜਾ ਹੈਗਾ ਫੇਰ ਮੈਨੂੰ ਦ ਮੈਂ ਕਿਹਾ ਕਾਦਾ ਸ਼ਹੀਦੀ ਦਿਹਾੜਾ ਵਾ, ਫੇਰ ਮੈਂ ਓਨੂੰ ਸਮਝਾਇਆ ਕੀ ਕਿਉਂ ਮੈਂ ਕੇਆ ਓਨਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਸੀਗਾ, ਓਹਨਾਂ ਦੇ ਉੱਪਰ ਗਰਮ ਰੇ ਰੇਤਾ ਪਾਈ ਸੀ ਬਾਬਾ ਜੀ ਦੇ ਉੱਪਰ ਤੇ ਫੇਰ ਮੈਂ ਕੇਆ ਓਨਾਂ ਦੀ ਡੈਥ ਹੋ ਗਈ। ਕਿ ਕਿੰਨਾ ਓਨਾਂ ਨੂੰ ਮੈਂ ਕੇਆ ਮੁਸਲਮਾਨ ਓਨਾਂ ਨੂੰ ਤੰਗ ਕਰਦੇ ਸੀ ਕਿ ਤੁਸੀਂ ਸਾਡਾ ਧਰਮ ਅਪਣਾਓ ਹਨਾ, ਤੇ ਓਦੇ ਰਿਲੇਟਿਡ ਮੈਂ ਕੇਆ ਬਾਬਾ ਜੀ ਨੇ ਕਿੰਨਾ ਕਸ਼ਟ ਸੇਆ, ਕਿ ਮੈਂ ਆਪਣਾ ਧਰਮ ਨੀ ਛੱਡਣਾ। ਤੇ ਸਾਡੇ ਲਈ ਓਨਾਂ ਨੇ ਰਾਖੀ ਕੀਤੀ ਆ, ਕੇਂਦਾ ਅੱਛਾ ਮੰਮਾ ਫੇਰ ਮੈਨੂੰ ਸਾਰਾ ਦੱਸੇਆ, ਬੱਚੇਆਂ ਨੂੰ ਛੋਟੀਆਂ- ਛੋਟੀਆਂ ਗੱਲਾਂ ਕਰੋਣ ਨੂੰ ਆ--ਠੀਕ ਜੇ।
ਬੱਚੇ ਬੋਤ
ਹੋਰ, ਤੇ ਇੱਕ ਮੈਂ ਸੋਚਣ ਦੀ ਆ ਕਿ ਗੋਲਡਨ ਟੈਂਪਲ ਜਾ ਕੇ ਆਈਏ ਬਾਕੀ ਚਲੋ ਦੇਖਦੇ ਆ
ਬਿਲਕੁਲ ਗੋਲਡਨ ਟੈਂਪਲ ਜਾਣਾ ਪਰ ਥੋੜੀ ਗਰਮੀ ਜ਼ਾਦਾ ਆ, ਓਥੇ ਨਾ ਟੂਰਿਸਟ ਐਸ ਟਾਈਮ ਛੁੱ ਛੁੱਟੀਆਂ ਚ ਬੋਤ ਜ਼ਾਦਾ ਹੋ ਜਾਂਦਾ ਆ, ਓਥੇ ਬੋਹਤ ਰਸ਼ ਹੋ ਜਾਂਦਾ ਆ। ਓਦੇ ਕਰਕੇ ਨਾ ਥੋੜਾ ਈਵਨਿੰਗ, ਮੋਰਨਿੰਗ, ਐਵਰੀ ਟਾਈਮ ਨਾਈਟ ਨੂੰ ਵੀ ਅਹ ਓਥੇ ਰਸ਼ ਹੀ ਰੈਣਾ, ਕਿਓਕਿ ਛੁੱਟੀਆਂ ਚਲਦੀਆਂ ਪਈਆਂ, ਬਾਹਰੋਂ ਲੋਕੀ ਬੋਹਤ ਆਏ ਹੁੰਦੇ ਆ। ਬੱਚਆਂ ਨੂੰ ਲੈ ਕੇ। ਤੇ ਬੈਟਰ ਆ ਕਿ, ਜਦੋਂ ਥੋੜਾ ਅ ਛੁੱਟੀਆਂ ਬੰਦ ਖ਼ਤਮ ਹੋ ਜਾਣ ਬੱਚੇਆਂ ਦੀਆਂ, ਫੇਰ ਉੱਥੇ ਜਾਏਆ ਜਾਏ। ਤੇ ਪਿੰਡਾਂ ਸਾਈਡ ਦੇ ਲੋਕੀ ਬੋਤ ਆਏ ਹੁੰਦੇ ਆ, ਓਥੇ ਰੈਣ ਲਈ ਹਫਤਾ -ਹਫ਼ਤਾ ਰੈਹ ਕੇ ਜਾਂਦੇ।
ਹਾਂਜੀ -ਹਾਂਜੀ।
ਤਾਂ ਇਸ ਲਈ ਥੋੜਾ ਰਸ਼ ਆ, ਤੇ ਅੱਜ -ਕੱਲ੍ਹ ਬੱਚੇਆਂ ਦੀ ਸੇਫਟੀ ਵੀ ਜ਼ਾਦਾ ਜ਼ਰੂਰੀ ਆ, ਰਸ਼ ਵਿੱਚ ਜ਼ਾਦਾ ਨਈ ਲੈ ਕੇ ਜਾਣਾ ਚਾਈਦਾ।
ਹਾਂਜੀ -ਹਾਂਜੀ। ਹੋਰ ਤੁਸੀਂ ਸੁਣਾਓ? ਖਾਣਾ ਵਗੈਰਾ ਬਣਾ ਲਿਆ ਜੇ, ਰਾਤ ਦੀ ਸਬਜ਼ੀ ਵਗੈਰਾ?
ਰਾਤ ਦੀ ਸਬਜ਼ੀ ਅਜੇ ਬਣਾਨੀ ਐ, ਸਾਡੇ ਵੱਲ ਤੇ ਤੋਰੀਆਂ ਬਣਨ ਲੱਗੀਆਂ, ਤੁਸੀਂ ਕੀ ਬਣਾਨ ਲੱਗੇ ਓ?
ਆਪਾਂ ਬਲੈਕ ਚਨੇ।
ਠੀਕ ਐ।
ਹਾਂਜੀ।
ਠੀਕ ਐ ਵੱਧੀਆ।
ਨਾਲ ਪੂਦਿਨੇ ਦੀ ਚਟਨੀ ਬਣਾਨੀ ਆ, ਨਾਲ ਚਾਵਲ ਬਣਾਨੇ ਆ। ਤੇ ਬਾਕੀ ਚਲੋ। ਜਿਹਨੂੰ ਜੋ ਪਸੰਦ ਆ, ਉਹ ਖਾ ਲੈਂਦਾ। ਏਦਾਂ ਈ ਬਸ ਚੱਲਦਾ ਰੈਂਦਾ, ਤੁਸੀਂ ਸੁਣਾਓ? ਹੈਲੋ ਹੈਲੋ ਹੈਲੋ। ਹੈਲੋ। ਹੈਲੋ, ਮੇਰੀ ਆਵਾਜ਼ ਨੀ ਆ ਰਹੀ ਜੀ।